ਸਤਿ ਸ਼੍ਰੀ ਅਕਾਲ। ਹੈਲੋ ਹੈਲੋ। ਹੈਲੋ
ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਠੀਕ ਹੋ ਤੁਸੀ।
ਹਾਂਜੀ, ਵਧੀਆ ਜੀ, ਹਾਂ ਸੁਣਾਓ।
ਬਸ ਵਧੀਆ, ਹੋਰ ਬਹੁਤ ਗਰਮੀ ਹੋ ਰਹੀ ਇੱਥੇ, ਤੁਸੀਂ ਕੀ ਕਰਨਦੇ ਹੋ।
ਅਸੀਂ ਤਾਂ ਬਾਹਰ ਬੈਠੇ ਜੀ, ਪਾਰਕ ਦੇ ਵਿੱਚ ਬੈਠੇ ਹਾਂ, ਖੁੱਲੀ ਹਵਾ ਚ ਬੈਠੇ ਹਾਂ।
ਚਲੋ ਵਧੀਆ ਗੱਲ ਹੈ।
ਹਾਂ ਹਾਂਜੀ, ਦੇਖੋ ਅੰਦਰ ਵੀ ਬੰਦਾ ਕਮਰੇ ਚ ਪਿਆ ਪਿਆ ਵੀ ਨਾ ਦੇਖੋ ਕਦੋਂ ਤੱਕ ਅੰਦਰ ਬੰਦਾ ਬੈਠਾ ਰਹੇਗਾ ਹੈਨਾ ਕਦੋਂ ਤੱਕ ਅਸੀਂ ਜਿਹੜੀ ਚੀਜ਼ਾਂ ਨੇ ਉਹਦੇ ਸਹਾਰੇ ਰਵਾਂਗੇ ਹਨਾ, ਥੋੜਾ ਬੰਦੇ ਨੂੰ ਨੈਚੁਰਲ ਵੀ ਜਿਹੜੀ ਤਾਜ਼ੀ ਹਵਾ ਵੀ ਉਹ ਵੀ ਲੈਣੀ ਚਾਹੀਦੀ ਨਾ।
ਬਿਲਕੁਲ ਗਰਮੀ ਲੇਕਿਨ, ਜਿਵੇ ਗਰਮੀ ਵੇਖੀ ਜਾਵੇ ਤਾ ਮੇਰੇ ਤੋਂ ਤਾ ਬਾਹਰ ਨੀ ਬੈਠਿਆ ਜਾਂਦਾ ਜਿਆਦਾ। ਤੇ ਬਹੁਤ ਗਰਮੀ ਲਗਦੀ ਮੈਨੂੰ।
ਹਾਂਜੀ, ਥੋੜਾ ਨਾ ਆਪ ਜੀ, ਥੋੜਾ ਬਾਹਰ ਆ ਕੇ ਗੱਲ ਕਰੋ ਤੁਹਾਡੀ ਨਾ ਆਵਾਜ ਇੱਕੋ ਕਰ ਰਹੀ ਹੈ। ਕਿਉਂਕਿ ਦੇਖੋ ਆਵਾ ਆਵਾਜ ਸਹੀ ਨਹੀ ਕਲੀਅਰ ਹੋ ਗਈ ਤੇ ਫਿਰ ਉਹ ਚੀਜ ਨਹੀਂ ਹੋ ਪਾਏਗੀ ਫੇਰ।
ਅੱਛਾ।
ਹਾਂਜੀ। ਜਦੋਂ ਵੀ ਇਕ ਚੀਜ਼ ਗੱਲ ਕਰੇ, ਫੋਨ ਕਰੋ ਨਾ ਨੈਟਵਰਕ ਇਸ਼ੂ ਨੂੰ। ਸਾਡੇ ਤੇ
ਹਾਂਜੀ।
ਹੈਲੋ।
ਹਾਂਜੀ।
ਹਾਂਜੀ, ਦੇਖੋ ਆਹ ਜਿਹੜੀ ਅਸੀ ਅੰਦਰ ਹੀ ਬੈਠਦੇ ਹਾਂ ਏਸੀ ਚ। ਕਹਿੰਦੇ ਇਹ ਸਾਡੇ ਵਾਸਤੇ ਚਲੋ ਪੁਛ ਰਹੇ ਹੈ, ਕੁਝ ਟਾਈਮ ਵਾਸਤੇ ਇਹ ਮੇਰਾ ਜਦੋਂ ਤੱਕ ਰਹੋਗੇ ਤਦੋਂ ਤੱਕ ਆਰਾਮ ਸਰੀਰ ਨੂੰ ਆਰਾਮ ਦੇਵੇਗਾ। ਬੋਡੀ ਨੂੰ, ਫੇਰ ਉਹਦਾ ਅੱਗੇ ਅ ਕਿੰਨਾ ਨੁਕਸਾਨ ਹੋਊਗਾ ਇਹ ਸਾਨੂੰ ਨੀ ਪਤਾ, ਕੀ-ਕੀ ਨੁਕਸਾਨ ਕਰਦੇ, ਦੇਖੋ ਸਰੀਰ ਦੀ ਬੋਡੀ ਤਾਂ ਜਿਹੜਾ ਨਾ ਪਸੀ ਨਾ ਹੁੰਦਾ ਇੱਕ, ਪਹਿਲੇ ਲੋਕ ਕੰਮ ਕਰਦੇ ਸੀ ਨਾ ਖੇਤਾਂ ਚ, ਨਾਲ ਉਹ ਹੋਰ ਕਮ ਕਰਨ ਨੇ ਪਸੀਨਾ ਜਿਹੜਾ ਨਿਕਲਦਾ ਰਹਿੰਦਾ ਹੈਗਾ। ਅਸੀਂ ਆਪਣੀ ਬੋਡੀ ਦਾ ਪਸੀਨਾ ਜਿਹੜਾ ਉਹ ਨਿਕਾਲ ਨਿਕ ਨਹੀ ਦਿੰਦੇ, ਕਿ ਚਲੋ ਇਹ ਬਿਮਾਰੀ ਦਾ ਕਾਰਨ ਬਣਦੀਆਂ ਨੇ ਚੀਜਾ ਏ। ਜਿਵੇ ਏ ਠੰਡਾ ਪਾਣੀ ਹੈ, ਗਰਮੀ ਲਗੀ ਫਰਿਜ ਦਾ ਪਾਣੀ ਪੀ ਲਉ ਉਹ ਇਸ ਤਰ੍ਹਾਂ ਇਹ ਵੀ ਬੜਾ ਅਸਾਨ ਹੈ, ਪਹਿਲੇ ਲੋਕੀ ਇਨੇ ਬੀਮਾ ਥੋੜ੍ਹੇ ਪੇ ਸੀ, ਅੱਜ ਕੱਲ ਇੰਨੀ ਬਿਮਾਰ ਨੇ ਇੰਨਾਂ ਕਰ ਕਿ ਬਿਮਾਰੀਆਂ ਨੇ ਸਾਡੇ ਲਈ ਬੀ
ਹਾਂਜੀ।
ਉਹ ਹੈਲੋ, ਹਾਂਜੀ ਰਿਪਲਾਈ ਤੁਹਾਡਾ ਲੇਟ ਆ ਰਿਹਾ ਕੀ ਗੱਲ?